ਹੈਲੋ।
ਹੈਲੋ।
ਹਾਂਜੀ ਸਸ਼ ਸ਼੍ਰੀ
ਹਾਂਜੀ ਸਸ ਸ਼੍ਰੀ ਕਾਲ ਜੀ।
ਹੋਰ ਕੈਸੇ ਓ ਬਸ ਠੀਕ ਏ।
ਹਾਂਜੀ ਹੋਰ ਕੀ ਕਰਦੇ ਪਏ ਸੀ?
ਕੁੱਛ ਨੀ ਬਸ ਬੈਠੇ ਹੋਏ ਸੀ। ਅੱਜ ਸਿਰ ਸੁਰ ਧੋਤੇ ਸੀਗੇ।
ਅੱਛਾ-ਅੱਛਾ
ਆ ਹਾਂ।
ਬੱਚਿਆਂ ਦੇ ਆਪਣੇ
ਹਾਂ ਬਸ ਆਪਣਾ ਧੋਇਆ ਸੀ ਬੇਟੇ ਦਾ ਧੋਇਆ ਸੀ ਵੱਡੇ ਵਾਲੇ।
ਅੱਛਾ-ਅੱਛਾ
ਹੋਰ ਤੁਸੀਂ ਕੀ ਕਰਦੇ? ਸ਼ਾਮ ਦੀ ਚਾਏ ਹੋਗੀ ਤੁਹਾਡੀ?
ਚਾਹ ਈ ਪੀਂਦੇ ਪਏ ਸੀ। ਨਾਲ ਅਸੀਂ ਬਣਾਇਆ ਪੋਹਾ ਬਣਾਇਆ ਸੀ। ਤੇ ਭੁੱਖ ਲੱਗੀ ਸੀ ਤੇ ਕੈਣ ਲੱਗੇ ਪੋਹਾ ਬਣਾ ਲੋ। ਤੇ ਮੈਂ ਕਾ ਚਲੋ ਪੋਹਾ ਬਣਾ ਲੈਂਨੇ ਆ। ਤੇ ਹਾਂ ਹੋਰ ਤੁਸੀਂ ਕੀ ਕਰਦੇ ਪਏ ਸੀ?
ਬਸ ਬੈਠੇ ਸੀਗੇ ਕੱਪੜੇ ਕੁਪੜੇ ਆਏ ਸੀ। ਓਥੋਂ ਕੱਲ੍ਹ ਪੇਕਿਓ ਦੀ ਵਾਪਿਸ ਆਈ ਆ ਓ ਟੈਚੀਆਂ ਖਾਲੀ ਕੀਤੀਆਂ ਓ ਸਾਮਣੇ ਪਏ ਨੇ। ਮੈਂ ਹੁਣ ਥੋੜ੍ਹਾ ਬੈਠੀ ਸੀ ਖਾਣਾ ਖਾ ਕੇ ਹਟੀ ਆ। ਮੈਂ ਕਿਹਾ ਹੁਣੇ ਇਨਾਂ ਨੂੰ ਅਲਮਾਰੀਆਂ ਸੈੱਟ ਕਰਦੀਆਂ।
ਅੱਛਾ।
ਕਿਧਰੇ ਜਾਓ ਨਾ ਤੇ ਇੱਕ ਤੇ ਪੈਕਿੰਗ ਕਰਨੀ ਬੜੀ ਔਖੀ ਲੱਗਦੀ ਏ। ਫੇਰ ਓ ਸਮਾਨ ਅਲਮਾਰੀਆਂ ਚ ਲਗਾਣਾ ਬੜਾ ਔਖਾ ਲੱਗਦੈ ਕੱਪੜੇ ਧੋਣ ਵਾਲੇ ਵੀ ਬੈਗ ਭਰ ਕੇ ਆਂਦੇ ਨੇ ਵਾਪਿਸ।
ਹਾਂ ਜਾਣ ਲੱਗਿਆ ਵੀ ਖਲੇਰੇ।
ਦੋ ਦਿਨਾਂ ਵਾਸਤੇ ਜਾਓ ਤਾਂ ਆਪਣੇ ਆਪ ਨੂੰ ਖੇਚਲ ਹੋ ਜਾਂਦੀ ਬੜੀ।
ਹਾਂ-ਹਾਂ
ਹੂੰ।
ਹਾਂ।
ਹੋਰ ਤੁਸੀਂ ਕੀ ਕਰਦੇ।
ਹਾਂ ਕੁੱਛ ਨੀ ਮੈਂ ਵੀ ਗਈ ਹੋਈ ਸੀ ਬਜ਼ਾਰ ਬਜ਼ਾਰੋਂ ਆਈ ਹਾਂ ਹੁਣੇ। ਤੇ ਅਸਤਰ ਵਗੈਰਾ ਲਿਆਣੇ ਸੀ।
ਅੱਛਾ-ਅੱਛਾ
ਸਤਰ ਲਿਆਣੇ ਸੀ, ਰੀਲਾਂ ਲਿਆਣੀਆਂ ਸੀ, ਇਲਾਸਟਿਕ ਵਗੈਰਾ ਲਿਆਣਾ ਸੀ ਸਾਰਾ ਸਮਾਨ ਨਾ ਖ ਤਮ ਹੋਇਆ-ਹੋਇਆ ਸੀ।
ਅੱਛਾ ਠੀਕ।
ਤੇ ਹਾਂ ਬਲਾਊਜ਼ ਦੀਆਂ ਹੁਕਾਂ ਪੈਂਟ ਦੀਆਂ ਹੁਕਾਂ।
ਤੇ ਤੁਸੀਂ ਅਸਤਰ ਕੇੜੇ ਕੱਪੜੇ ਦਾ ਯੂਜ ਕਰਦੇ ਓ ਮਤਲਬ
ਕੋ
ਕੇੜਾ ਵਾਲਾ ਹੁੰਦੈ?
ਕੋਟਨ ਦਾ।
ਕੋਟਨ ਦਾ ਅਸਤਰ, ਇੱਕ ਓ ਹੁੰਦਾ ਨਾ ਵੈਲ ਦਾ ਆਂਦ
ਵੈਲ ਹਾਂ ਕੋਟਨ ਵੈਲ ਪਗੜੀ ਵਾਲਾ ਮੈਂ ਅੱਛੇ ਵਾਲਾ ਲਗਾਂਦੀ ਆ। ਪਗੜੀ ਵਾਲਾ ਆਉਂਦਾ ਸੱਠ ਰੁਪਏ ਮੀਟਰ ਅਸਤਰ।
ਠੀਕ ਹੈ।
ਤੇ ਮੈਂ ਉਹ ਲਗਾਦੀ ਹਾਂ।
ਠੀਕ ਹੈ-ਠੀਕ ਹੈ। ਕੁ ਸੂਟ ਥੋੜੇ ਅਹ ਮੋਟੇ ਹੁੰਦੇ ਨੇ ਲੇਕਿਨ ਆਪਣੇ-ਆਪ ਨੂੰ ਹੁੰਦਾ ਹੈ ਕਿ ਅਸਤਰ ਲਾਣਾ ਹੈ। ਤੇ ਉਹਦੇ ਵਾਸਤੇ ਤੇ ਬੜੇ ਪਤਲਾ ਵੀ ਇਕ ਅਸਤਰ ਆਦਾ ਹੈਗਾ ਨਾ। ਫੁੱਲ ਵੈਲ ਇਚ ਪਤਾ ਨੀ ਉ ਸਪੈਸ਼ਲ ਬੋਲ ਕੇ ਲ‌ਇਦਾ ਹੁੰਦਾ ਏ।
ਹਾਂ, ਤੁਸੀਂ ਕਹਿ ਦੋ ਉਹਨੂੰ ਬਈ ਅਸੀਂ ਬਈ ਮੋਟੇ ਸੂਟ ਥੱਲੇ ਲਗਾਣਾ ਹੈ, ਉ ਐਸਾ ਦਿਖਾਓ। ਉਹ ਫਿਰ ਉਹਦੇ ਹਿਸਾਬ ਨਾਲ ਦਿਖਾ ਦਿੰਦਾ, ਪਤਲੀ ਵੈਲ ਵੀ, ਮੋਟੀ ਵੈਲ ਵੀ ਏ ਹੈਨਾ, ਤੇ ਫੇਰ ਜਿਹੜਾ ਕਈ ਵਾਰ ਸੂਟ ਬੜੇ ਜ਼ਿਆਦਾ ਪਤਲੇ ਹੁੰਦੇ ਨੇ, ਉਹਨਾਂ ਨੂੰ ਹੋਰ ਥੋੜਾ ਅੱਛੇ ਵਲਾ ਚਾਹੀਦਾ ਹੁੰਦਾ ਏ ਨਹੀਂ ਤਾਂ ਉਹ ਫਿਰ ਨਾ ਟਰਾਂਸਪੇਰੈਂਟ ਲੱਗਦਾ ਜ਼ਿਆਦਾ। ਪਾਇਆ ਹੋਯਾ ਨਾ ਤੇ ਹਾਂ, ਤੇ ਫਿਰ ਮੈਂ ਲੈ ਕੇ ਆਈ ਹਾਂ, ਹੁਣ ਮੈਂ ਪਾਣੀ ਚ ਪਿਗੋਏ ਨੇ। ਉਹਨਾਂ ਨੂੰ ਅਸਤਰਾਂ ਨੂੰ ਤੇ ਹੁਣ ਮੈਂ ਉਹਨਾਂ ਨੂੰ ਸੁੱਕਨੇ ਪਾਏ ਨੇ ਧੁੱਪ ਤੇ
ਹੈ-ਹੈਐ
ਤੇ ਹੁਣ ਸੁੱਕ ਜਾਣਗੇ ਤੇ ਫਿਰ ਮੈਂ ਨਾ ਪ੍ਰੈੱਸ ਕਰਾਂਗੀ, ਪਹਿਲੇ ਉਹਨਾਂ ਨੂੰ ਸਾਰਿਆਂ ਨੂੰ। ਬੜਾ ਟਾਈਮ ਲੱਗਦਾ,। ਟਾਈਮ ਬੜਾ ਚਾਹੀਦਾ ਹੁੰਦਾ ਹੈ, ਕਿੰਨੀ-ਕਿੰਨੀ ਦੇਰ ਪ੍ਰੈੱਸ ਚੱਲਦੀ ਏ।
ਹਾਂ, ਹਾਂ, ਹਾਂ
ਤੇ ਬੜੀ ਦੇਰ ਤੱਕ ਪ੍ਰੈੱਸ ਫਿਰ ਕੁਛ ਸੀਲੇ ਹੋਏ ਪਏ ਨੇ ਕੱਪੜੇ ਉਹ ਪ੍ਰੈੱਸ ਕਰਨੇ ਨੇ ਆਪਨੇ ਆਪ ਕਰਨਾ ਹੁੰਦਾ ਨਾ ਸਾਰਾ ਕੋਈ ਹੈਲਪਰ ਨੀ ਹੈ ਮੇਰੇ ਕੋਲ।
ਹਾਂ
ਤੇ ਸਾਰਾ ਕੁਛ ਆਪ ਆਪਣੇ-ਆਪ ਕਰਨਾ ਹੁੰਦਾ ਹੈ, ਪ੍ਰੈੱਸ ਕਰਨੇ ਨੇ, ਦੇਣੇ ਨੇ ਕੱਪੜੇ।
ਅੱਛਾ, ਤੇ ਤੁਸੀਂ ਜਿਹੜੇ ਸੀਂਦੇ ਹੋ, ਸਟਿਚ ਕਰਦੇ ਹੋ। ਉ ਪੂਰਾ ਸੂਟ ਫੇਰ ਪ੍ਰੈਸ-ਪ੍ਰੂਸ ਕਰਕੇ ਦਿੰਦੇ ਹੋ ਕਸ
ਹਾਂ ਪ੍ਰੈਸ ਕਰਕੇ, ਨਹੀਂ ਤੇ ਫਿਨਿਸ਼ਿੰਗ ਹੀ ਨਹੀਂ ਆਂਦੀ ਨਾ, ਉਹ ਤੇ ਵਿੱਚ-ਵਿੱਚ ਵੀ ਪ੍ਰੈਸ ਕਰਨਾ ਪੈਂਦਾ ਏ ਮੈਨੂੰ ਤੇ ਪ੍ਰੈੱਸ 'ਤੇ ਸਮਝ ਲਓ ਮੇਰੀ ਪੂਰਾ ਦਿਨ ਲੱਗੀ ਰਹਿੰਦੀ ਏ।
ਹਾਂ, ਸੀਨਾ-ਸੂਨਾ ਬਿਠਾਣ ਵਾਸਤੇ
ਤਾਂ ਵਸਤੇ ਜਿਸ ਤਰ੍ਹਾਂ ਬੁਕਰਮ ਚਿਪਕਾਨੀ ਹੈ ਤੇ ਅਸਤਰ ਕੱਟਣਾ ਹੈ ਸੂਟ ਪਹਿਲੇ ਕੱਪੜੇ ਨੂੰ ਸਾਰਾ ਪ੍ਰੈੱਸ ਕਰਨਾ ਹੈ, ਅੱਜ-ਕੱਲ੍ਹ ਕੋਟਨ ਦੇ ਕੱਪੜ ਕੱਪੜੇ ਨੇ ਉਹਨਾਂ ਨੂੰ ਪ੍ਰੈੱਸ ਦੇ ਬਿਨਾਂ ਕੱਟਿਆ ਨਹੀਂ ਜਾਂਦਾ, ਪੂਰਾ ਪ੍ਰੈੱਸ ਕਰਨਾ ਪੈਂਦਾ ਕੱਪ ਪੜ੍ਹਾ ਇੱਕ-ਇੱਕ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਕਟਿੰਗ ਕਰਨ ਵਾਸਤੇ ਤੈਯ ਲਗਾਇਆ, ਉਹ ਕਰੀਜ਼ ਬਿਠਾਉਣੀ ਪਏਗੀ। ਪ੍ਰੈੱਸ ਕਰਨਾ ਪਏਗਾ ਤਾਂ ਹੀ ਤੀਰਾ ਵਗੈਰਾ ਸਭ ਸਹੀ ਲਿਆ ਜਾਂਦਾ ਏ। ਫੇਰ ਪੈਂਟ ਦਾ ਸਾਰਾ ਕੱਪੜਾ ਪ੍ਰੈੱਸ ਕਰਨਾ ਏ। ਸਾਰਾ ਪੂਰਾ ਕਪੜਾ ਪ੍ਰੈੱਸ ਹੁੰਦਾ ਏ ਪੈਲੇ, ਫੇਰ ਕਟਿੰਗ ਹੁੰਦੀ ਏ। ਫੇਰ ਵਿੱਚ-ਵਿੱਚ ਜਿਸ ਤਰਾਂ ਬੁਕਰਮ ਚਿਪਕਾਨੀਂ ਏ, ਗਲਾ ਚਿਪਕਾਨਾ ਏ।
ਹੁੰ-ਹੁੰ।
ਫੇਰ ਪੇਪਰ ਪੇਸਟਿੰਗ ਚਿਪਕਾਨੀ ਏ। ਤੇ ਪ੍ਰੈੱਸ ਲੱਗੀ ਰੈਂਦੀ ਏ ਪੂਰਾ ਦੇਨ, ਪੈਂਟ ਤੇ ਡਿਜ਼ਾਇਨ ਪੈਂਦਾ ਬਾਵਾਂ ਤੇ ਪੈਂਦਾ, ਬੋਤ ਬੁਕਰਮ ਚਾਈਦੀ ਹੁੰਦੀ ਏ।
ਹੁੰ, ਹੁੰ, ਹੁੰ।
ਤੇ ਹਲਕੀ ਵਾਲੀ ਵੀ, ਪਤਲੀ ਵਾਲੀ ਵੀ ਲੱਗਦੀ ਏ। ਹੈਵੀ ਆਲੀ ਵੀ ਲੱਗਦੀ ਏ, ਹਾਂ ਹਾਂ, ਫੈਬਰਿਕ ਦੇ ਹਿਸਾਬ ਨਾਲ। ਹੁਨ ਤੇ ਬੜਾ ਸੌਖ ਹੋ ਗਯਾ, ਹੋਨ ਜਿਸ ਤਰਾਂ ਸਾਨੂੰ ਅਸੀ ਗਲੇ ਦੇ ਅੱਗੇ ਪੱ ਟੀ ਲਗਾਨੀ ਹੁੰਦੀ ਏ, ਓ ਬਨੀ-ਬਨਾਈ ਮਿਲ ਰ ਰੋਲ ਮਿਲਨ ਲੱਗ ਗਏ ਨੇ, ਪੋਂਚੇਆਂ ਦੇ ਰੋਲ ਮਿਲਨ ਲੱਗ ਗਏ ਐ, ਜਿੰਨਾ ਚੌੜਾ ਚਾਈਦੈ। ਅੱਜ-ਕੱਲ ਓ ਫਾਰਸੀ ਸਲਵਾਰ ਚੱਲੀ ਏਨਾ, ਤੇ ਓਦਾ ਪੰਜ ਇੰਚ ਦਾ ਪੋਂਚ ਚਾ ਬਨਦਾ ਏ, ਤੇ ਓਦਾ ਰੋਲ ਆਨ ਲੱਗ ਗਯਾ ਬਾਜਾਰ ਚ, ਓ ਤੁਸੀਂ ਕੁਛ ਨੀ ਕਰਨਾ ਬਸ, ਬੁਕ ਰਮ ਲਿਆ ਕੇ ਓ ਪੋਂਚੇ ਤੇ ਤੁਸੀਂ ਚਿਪਕਾ ਨੀ ਏ, ਤੇ ਉੱਤੇ ਕੱਪ ਕੱਪੜਾ ਲਗਾਨੈ ਹਾਂ, ਚਿ ਕਾਨੀ ਏ ਫਿਰ ਕੱਪੜਾ ਲਗਾ, ਓਦਾ ਨਾਮ ਕੀ ਏ ਅ ਫਾਰਸੀ ਸਲਵਾਰ ਦੇ ਥੱਲੇ ਪੋਂਚੇ ਤੇ ਲ ਚਿਪਕਾਨੀ ਏ ਔਰ ਕੱਪੜਾ ਲਗਾਨੈ ਉੱਤੇ ਤੇ ਬਸ ਫਿਰ ਸਿਲਾਈਆਂ ਲਗਾਨੀਐ ਸਿਦੀਆਂ ਅਸੀ
ਹੂੰ, ਹੂੰ, ਹੂੰ
ਤੇ ਬੜੇ ਈ ਜੇੜੀ ਅੱਗੇ ਗਲੇ ਦੀ ਪੱਟੀ ਬਨਦੀ ਏ ਓਦੇ ਆਸਤੇ ਬੁਕਰਮ ਆ ਗਿਏ ਅਲੱਗ, ਓ ਬੋਤ ਸੋਫਟ ਏ। ਓ ਪੱਟੀ ਦੇ ਹਿਸਾਬ ਨਾ ਜਿੰਨੀ ਲੰਬੀ ਤੁਆਨੂੰ ਚਾਈਦੀ ਏ ਕੱਟ ਲੋ ਰੋਲ ਈਚੋਂ ਤੇ ਅੱਜ-ਕੱਲ ਤੇ ਤੁਰਪਾਈ ਵਾਸਤੇ ਵੀ ਐ ਚਿਪਕਾਨ ਵਾਲੀਆਂ ਆ ਗਈਆਂ, ਤੁਰਪਾਈ ਵੀ ਜਿਸ ਤਰਾਂ ਤੁਆਨੂੰ ਜਲਦੀ-ਜਲਦੀ ਜਾਨਾ ਏ ਕਿਧਰੇ ਤੇ ਤੁਆਡੇ ਕੋਲ ਟਾਈ ਮ ਨਈ ਏ ਤੁਰਪਾਈ ਕਰਨ ਵਾਸਤੇ ਤੇ, ਫੇਰ ਤੁਸੀਂ ਓ ਚਿਪਕਾ ਕੇ ਓਦੇ ਉੱਤੇ ਪ੍ਰੈੱਸ ਮਾਰੋ ਤੁਆਡੀ ਤਿਰਪਾਈ ਹੋ ਜਾਏਗੀ।
ਅੱਛਾ, ਓ ਕੀ ਓਦੋਂ ਓ ਕੀ ਚਿਪਕਾਂਦੇ ਨੇ?
ਓਵੀ ਏਕ ਜਿਸ ਤਰਾਂ ਨਾ ਸਮਜ ਲੋ ਜਿਸ ਤਰਾਂ ਏਦੇ ਆਕਣ ਈ ਬਨੇਆ ਯਾ ਬੁਕਰਮ ਆਕਨ ਥੋੜਾ ਜਿਸ ਤਰਾਂ ਤੁਆਨੂੰ ਕਿਸ ਤਰਾਂ ਦੱਸਾਂ ਮੈਂ, ਓ ਪਤਲਾ ਜੇਆ ਏ। ਪਤਲਾ ਏ ਬਿਲ
ਅੱਛਾ ਤੇ ਓ ਓਦੇ ਚ ਕੱਪੜਾ ਚਿਪਕ ਜਾਂਦੈ?
ਹਾਂ, ਓਨੂੰ ਓ ਲੇਅਰ ਰੱਖੋ ਤਰੁਪਾਈ ਆਲੀ ਜਗਾ ਤੇ ਪੈਲੇ ਨਿਸ਼ਾਨ ਲਗਾ ਲੋੋ ਤੁਸੀਂ ਕਿੰਨੀ ਤੁਰਪਾਈ ਕਰਨੀ ਏ। ਤੇ ਫੇਰ ਓ ਲੇਅਰ ਨੂੰ ਤੁਸੀਂ ਪੈਲੇ ਰੱਖੋ ਸਿੱਦੀ, ਫੇਰ ਓਦੇ ਉੱਤੇ ਤੁਸੀਂ ਜ ਜਿੰਨਾ ਜੇੜਾ ਮੋੜਿਆ ਐ, ਓ ਰੱਖੋ ਓਪਰ ਤੇ ਓਦੇ ਉੱਤੇ ਪ੍ਰੈੱਸ ਮਾਰ ਦੋ। ਤੇ ਓ ਚਿਪਕ ਜਾਂਦਾ ਏ, ਓ ਫਿਰ ਤੁਰਪਾਈ ਦੀ ਜ਼ਰੂਰਤ ਨੀ ਐ, ਕਿਧਰੇ ਕੱਪੜੇ ਨੂੰ ਟੁੱਕ ਲਾ ਗਿਆ ਕ ਕੈਂਚੀ ਲਾਗੀਏ। ਤੇ ਓ ਓਦੇ ਉੱਤੇ ਰੱਖ ਕੇ ਓਦੇ ਉੱਤੇ ਕੱਪੜਾ ਲਗਾ ਪੁੱਠੇ ਪਾਸਿਓਂ ਤੇ ਤੁਹਾਡਾ ਓ ਕੱਟ ਜਿਹੜਾ ਖਰਾਬ ਹੋਇਆ ਏ ਓ ਸਈ ਹੋ ਜੇਗਾ।
ਕਿੱਥੇ ਮਿਲਦੀ ਐ ਏਹ ਚੀਜ਼।
ਹਾਂ ਏਹ ਚੀਜ਼ ਮਿਲਦੀ ਐ, ਮੈਂ ਲਿਆਈ ਹੋਈ ਹਾਂ ਸਾਰਾ ਸਮਾਨ ਰੱਖਿਆ ਹੋਇਆ ਮੈਂ ਲਿਆ ਕੇ।
ਚਲੋ ਮੇਰੇ ਵਾਸਤੇ ਵੀ ਓ ਥੋੜਾ ਜਿਆ ਲੈ ਕੇ ਰੱਖਣਾ।
ਹਾਂ-ਹਾਂ।
ਨਈਂ ਤੇ-ਤੇ ਤਰਪਾਈ ਜਿਸ ਤਰਾਂ ਤੁਸੀਂ ਕਰਦੇ ਓ, ਤੇ ਓ ਕੱਪੜਾ ਚਿਪਕ ਦਾ ਐ ਸਿਰਫ ਜਾ ਓਦੇ ਚ ਧਾਗਾ ਆਂਦਾ ਏ।
ਨਾ-ਨਾ ਨ ਨਾ, ਚਿਪਕ ਜਾਂਦਾਏ ਬਿਲਕੁਲ।
ਤੇ ਓ ਜਿੰਨੀ ਵਾਰੀ ਵੀ ਵਾਸ਼ ਕਰੋ, ਫਿਰ ਖੁੱਲਦਾ ਨਈਂ।
ਓ ਫਿਰ ਖੋਲ ਤੇ ਸਕਦਾ ਏ। ਜਿਸ ਤਰਾਂ ਅਸੀਂ ਕਹਿੰਦੇ ਆਂ ਸਾਡੇ ਕੋਲ ਟਾਈਮ ਨਈਂ ਐ ਜਿਸ ਤਰਾਂ ਓ ਡੇਲੀ ਯੂਜ ਵਾਲੇ ਸੂਟ ਨੂੰ ਨਈ ਲਾਗ ਸਕ ਸਕਦਾ, ਜਿਸ ਤਰਾਂ ਤੁਸੀਂ ਹਾਂ ਪਾਰਟੀਵੀਅਰ ਸੂਟ ਹੈ ਜਿਹੜਾ ਬੜੀ ਕਦੀ ਧੁੱਬਣਾ ਤੁਹਾਡਾ ਹੈ ਨਾ। ਤੇ ਉਹਨੂੰ ਉਹਦੇ ਵਾਸਤੇ ਠੀਕ ਹੈ ਆ ਚੀਜ਼। ਜਾਂ ਤੁਹਾਨੂੰ ਜਲਦੀ ਜਲਦੀ ਤੁਹਾਡੇ ਕੋਲ ਟਾਈਮ ਨੀ ਹੈ ਤੁਹਾਨੂੰ ਜਲਦੀ
ਤੇ ਕਸਟਮਰ ਫਿਰ ਬੋਲਦਾ ਨਹੀਂ। ਤੁਹਾਨੂੰ ਕਦੇ ਬੋਲਿਆ ਨਹੀਂ ਉਹਨੇ ਕਿ ਯੇ ਕਿਉਂ ਨਹੀਂ ਕਰੀ ਹੈ ਸਿਲਾਈ।
ਤੇ ਨਹੀਂ ਮੈਂ ਨਾ ਹਜੇ ਕਸਟਮਰ ਦੇ ਅ ਨਹੀਂ ਕੀਤਾ ਐ ਕੰਮ।
ਅੱਛਾ ਉਹ ਵੈਸੇ ਉਹਦੇ ਵਾਸਤੇ ਠੀਕ ਏ ਕਿਧਰੇ ਫੱਟ ਗਿਆ ਕੱਟ-ਕੁੱਟ ਲੱਗ ਗਿਆ ਤੇ
ਉਹਦੇ ਵਾਸਤੇ ਜ਼ਿਆਦਾ ਵਧੀਆ ਏ। ਮੇਰੇ ਹਸਬੈਂਡ ਦੀ ਸ਼ਰਟ ਨੂੰ ਟੁੱਕ ਲੱਗ ਗਿਆ ਸੀ।
ਅੱਛਾ।
ਤੇ ਉਹ ਫਿਰ ਮੈਂ ਉਹਦੇ ਉਲਟੀ ਸਾਈਡ ਛੋਟਾ ਜਿਹਾ ਟੁਕੜਾ ਲਗਾ ਕੇ ਤੇ ਫਿਰ ਥੋੜ੍ਹਾ ਜਿਹਾ ਮੈਚਿੰਗ, ਥੋੜ੍ਹਾ ਜਿਹਾ ਕੱਪੜਾ ਲੈ ਕੇ ਉਹ ਰੱਖ ਕੇ ਤੇ ਉਹਦੇ ਤੇ ਪ੍ਰੈਸ ਮਾਰ ਦਿੱਤੀ, ਉਹ ਸਿੱਧੇ ਪਾਸਿਓਂ ਬੜਾ ਸਹੀ ਲੱਗਦਾ ਏ ਫੇਰ ਟੁ ਨਜ਼ਰ ਨਹੀਂ ਆਂਦਾ।
ਅੱਛਾ-ਅੱਛਾ।
ਹਮ।
ਹਾਂ ਮੈਂ ਯੂਟਿਊਬ ਤੇ ਹੀ ਤੇ ਵੇਖੀਆਂ ਨੇ ਇਹੋ ਜਿਹੀਆਂ ਚੀਜ਼ਾਂ। ਪਰ ਕਦੇ ਯੂੂਰ ਨਹੀਂ ਕੀਤੀਆਂ।
ਹਾਂ।
ਚਲੋ ਵਧੀਆ ਨਵੀਂ-ਨਵੀਂ ਟੈਕਨੋਲੋਜੀ ਆ ਜਾਂਦੀ ਹੈ ਐਡਵਾਂਸ।
ਹਾਂ-ਹਾਂ ਹੁਣ ਤੇ ਪਹਿਲੇ ਤੇ ਸਿਲਾਈ ਲਗਾਉਣੀ ਪੈਂਦੀ ਸੀ, ਗਲਾ ਬਣਾਉਣਾ ਏ ਤੇ ਹੁਣ ਤੇ ਉਹ ਆ ਗਈ ਏ, ਗਮ ਆ ਗਈ ਏ ਇੱਕ ਉਹ ਉਹ ਉਹਨੂੰ ਲਗਾਓ ਅਤੇ ਚਿਪਕਾ ਦੋ। ਹੈ ਨਾ ਬੜੇ ਸੁੱਖ ਬੜੇ ਹੋ ਗਏ ਨੇ, ਬੜਾ-ਬੜਾ ਕੁਛ ਆ ਗਿਆ ਬਾਜ਼ਾਰ ਮਾਰਕੀਟ ਵਿੱਚ।
ਨਕ ਸਾ ਆ ਗਈਆਂ ਨੇ
ਹਾਂ-ਹਾਂ।
ਕਿਉਂਕਿ ਲਾਈਫ ਵੀ ਤੇ ਇੰਨੀ ਤੇਜ਼ ਹੋ ਗਈ ਏਨਾ, ਟਾਈਮ ਨਹੀਂ ਹੁੰਦਾ ਇਨੇ-ਇਨੇ ਬਰੀਕੀ ਕੰਮ ਕਰਨ ਦਾ।
ਹਾਂ ਤੇ ਮੈਂ ਤੇ ਵੈਸੇ ਵੀ ਨਹੀਂ ਕਰ ਸਕਦੀ ਇਹ ਵਾਲਾ
ਇਹ ਵਧੀਆ ਹੈ ਕਿ ਐਮਰਜੈਂਸੀ ਵਾਸਤੇ ਉਹ ਟੇਪ ਜਿਹੜੀ ਤੁਸੀਂ ਦੱਸ ਰਹੇ ਹੋ ਨਾ, ਉਹ ਮੈਨੂੰ ਬੜੀ ਪਸੰਦ ਆਈ ਏ ਚੀਜ।
ਹੂੰ।
ਤੇ ਓ ਤੁਸੀ ਜਦੋਂ ਵੀ ਮਾਰਕੀਟ ਜਾਓਗੇ ਨਾ ਤੇ ਮੇਰਾ ਲੱਲਨਾ ਜਰੂਰ। ਫੇਰ ਨਾਲ ਠੀਕ ਏ? ਹਾਂ। ਫੇਰ ਮੈਂ ਏਨੂੰ ਮਿੱਲੋਗੇ ਤੇ ਮੈਨੂੰ ਦੇ ਦੇਨਾਂ। ਠੀਕ ਏ, ਠੀਕ ਏ ਜੀ। ਸਸ ਸ੍ਰੀ ਕਾਲ ਜੀ। ਸਸ ਸ੍ਰੀ ਕਾਲ।